ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਏ।
ਵਧੀਆ-ਵਧੀਆ, ਤੁਸੀਂ ਦੱਸੋ
ਤੁਸੀਂ ਦੱਸੋ ਠੀਕ ਹੈ ਜੀ ਠੀਕ ਹੈ, ਹੋਰ ਹੋ ਗਏ ਹੋ ਗਏ ਫਰੀ ਤੁਸੀਂ? ਜੋਬ ਤੋਂ ਆ ਗਏ?
ਹੁਣੇ ਹੀ ਲੰਚ ਕੀਤਾ ਹੁਣ ਡਿਨਰ
ਅਛਾ -ਅਛਾ ਠੀਕ ਆ ਜੀ। ਮੰਮੀ ਡੈਡੀ ਸਭ ਠੀਕ ਏ?
ਹੋਰ ਮੰਮਾ ਡੈਡੀ ਵੀ ਵਧੀਆ।
ਹੰਮ। ਮੰਮੀ ਡੈਡੀ ਵਧੀਆ, ਹੋਰ ਤੁਹਾਡੇ ਭੈਣ ਦੇ ਬੇਟਾ ਹੋਇਆ ਫੇਰ ਮੁਬਾਰਕ ਆ ਬਹੁਤ- ਬਹੁਤ ਤੁਹਾਨੂੰ। ਹਾਂ- ਹਾਂ ਮੈਂ ਫੋਨ ਕਰਨਾ ਸੀ ਬਸ ਲੇਟ ਹੋ ਨਾਲੇ ਤੁਸੀਂ ਘਰ ਹੀ ਨਹੀਂ ਹੁੰਦੇ, ਮੈਂ ਕਿਹਾ ਫਿਰ ਬਿਜੀ ਹੁੰਦੇ ਹੋ ਤੁਸੀਂ, ਉੱਥੇ ਤੁਸੀਂ ਫੋਨ ਅਟੈਂਡ ਨੀ ਕਰਦੇ, ਮੈਂ ਕਿਹਾ ਚੱਲ ਇਸ ਟਾਈਮ ਹੀ ਕਰਨੀ ਆ। ਹੋਰ ਗਏ ਸੀ ਤੁਸੀਂ ਦੇਖਣ, ਆਹ ਨਹੀਂ ਉਹ ਤੇ ਮੈਂ ਮੰਮੀ ਨਾਲ ਤੇ ਕਰ ਲਈ ਸੀ ਤੁਹਾਡੇ ਗੱਲ, ਮੈਂ ਕਿਹਾ ਚੱਲ ਤੁਹਾਨੂੰ ਵੀ ਕਰਾਂਗੀ, ਤੁਹਾਡੇ ਨਾਲ ਵੀ ਗੱਲ ਕਰਾਂਗੀ। ਹਾਂ ਗਏ ਸੀ ਦੇਖਣ ਤੁਸੀਂ ਬੱਚੇ ਨੂੰ ਕਾ? ਹਾਂਜੀ -ਹਾਂਜੀ ਗਏ ਸੀ ਹੋਸਪਿਟਲ ਗਏ ਸੀ ਨਾ ਅਸੀ ਸਾਢੇ ਤਿੰਨ ਵਜੇ। ਅੱਛਾ -ਅੱਛਾ ਸਾਢੇ ਤਿੰਨ ਵਜੇ ਹੋਇਆ।
ਹਾਂਜੀ ਰਾਤੀ।
ਕਿਹੜੀ ਡੇਟ ਨੂੰ ਹੋਇਆ?
ਇਹ ਹੋਇਆ ਪੱਚੀ ਜੂਨ।
ਅੱਛਾ ਪੱਚੀ ਜੂਨ। ਬੜ ਗਈ ਗਰਮੀ, ਚਲੋ ਵਧੀਆ- ਵਧੀਆ। ਹਾਂ ਚਲੋ ਠੀਕ ਹੈ। ਤੇਰੀ ਮੰਮੀ ਦਾ ਬਰਡੇ ਵੀ ਤੇ ਇਹਨਾਂ -ਇਹਨਾਂ ਦਿਨਾਂ ਚ ਹੀ ਆਉਂਦਾ ਜੁਲਾਈ ਚ ਉਹਦਾ।
ਹਾਂਜੀ, ਉਹਨਾਂ ਦਾ ਹੈਗਾ ਜੁਲਾਈ ਦਾ ਹੀ ਆ ਉਹਨਾਂ ਦਾ ਵੀ।
ਹਾਂ ਜੁਲਾਈ ਦਾ ਹਾਂ ਚੌਵੀ ਦਾ ਪਤਾ ਨੀ। ਚਵੀ ਜੁਲਾਈ ਦਾ, ਹਾਂਜੀ- ਹਾਂਜੀ ਚੌਵੀ ਜੁਲਾਈ ਮੇਰਾ ਹੁੰਦਾ ਛੱਬੀ। ਅੱਛਾ ਫੇਰ ਵਿੱਚ ਉਹ ਆ ਗਿਆ, ਚੌਵੀ ਚਲੋ ਵਧੀਆ- ਵਧੀਆ ਠੀਕ। ਓਕੇ। ਹੋਰ ਵਧੀਆ ਸਭ।
ਹੋਰ- ਹੋਰ ਤੁਸੀਂ ਦੱਸੋ?
ਤੁਸੀਂ ਦੱਸੋ? ਬਸ ਵਧੀਆ- ਵਧੀਆ ਠੀਕ ਹੈ ਹਾਂਜੀ। ਗਏ ਨਹੀਂ ਕਿਤੇ ਘੁੰਮਣ ਫਿਰਨ? ਨਹੀਂ -ਨਹੀਂ ਘੁੰਮਣ ਫਿਰਨ ਕਿੱਥੇ, ਹੁਣ ਸਕੂਲ ਲੱਗ ਗਏ ਵੇ, ਛੋਟੇ ਬੱਚੇ ਦੇ ਸਕੂਲ ਜਾ ਰਿਹਾ। ਘੁੰਮਣ ਫਿਰਨ ਤੁਹਾਡੇ ਕੋਈ ਆਏ ਸੀ ਹਫ਼ਤਾ ਲਗਾ ਗਏ ਜਿਹੜਾ ਘੁੰਮ ਲਿਆ ਉਹੀ ਹਾਂਜੀ ਮਜ਼ਾ ਆਇਆ ਉਹ ਵੀ ਵਧੀਆ ਸੀ। ਚਲੋ ਹਾਂ ਵੇਖਣ ਨਾਲ ਗਰਮੀ- ਗਰਮੀ ਕਰਕੇ ਨਾ ਮੂੜ ਸਾਰਾ ਹਾਂ ਪਰ ਨਹੀਂ ਗਰਮੀ ਹੁਣ ਹੋਈ ਏ ਉਹ ਵੀ ਦਿਨ ਸਹੀ ਹੈਗੇ ਸੀ। ਠੀਕ ਸੀ ਉਹਨਾਂ ਦਿਨਾਂ ਚ ਵੀ ਹੁਣ ਤੇ ਬਹੁਤ ਬੁਰੀ ਹਾਲਤ ਧੋ ਰਹੀ ਹੈ ਪਸੀਨੇ, ਹਾਂਜੀ। ਹਾਂ ਤੁਸੀਂ ਤਾਂ ਸਾਰਾ ਦਿਨ ਚਲੋ ਏਸੀ ਚ ਹੀ ਰਹਿੰਦੇ ਹੋਵੋਗੇ ਆਪਣੇ ਉੱਥੇ। ਮੋਲ ਚ ਸ਼ੋਪ ਤੇ, ਹਾਂਜੀ ਤੇ ਘਰ ਆ ਕੇ ਫੇਰ ਥੋੜੀ ਹਾਂ ਨਹੀਂ -ਨਹੀਂ ਤੁਹਾਨੂੰ ਕਿੱਥੇ ਹੋਣੀ ਸਵੇਰੇ ਜਾਣਾ ਤੇ ਤੁਸੀਂ ਰਾਤੀ ਆਣਾ। ਹਾਂ ਹਾਂਜੀ। ਤੇ ਫੇਰ ਤੁਹਾਡਾ ਉੱਥੇ ਮਤਲਬ ਕੀ ਕੰਮ ਹੈ? ਕੀ ਕਰਦੇ ਹੋ ਤੁਸੀਂ ਆਪਣੇ ਉੱਥੇ? ਸ਼ੋ ਰੂਮ ਚ ਕੀ ਕਰਦੇ ਹੋ? ਮੇਰਾ ਸੇਲ ਗਰਲ ਦਾ ਕੰਮ ਆ। ਅੱਛਾ-ਅੱਛਾ, ਮਲਬ ਮੇਰਾ ਸਟੋਕ ਹੈਗਾ ਆ। ਅੱਛਾ-ਅੱਛਾ, ਮਤਲਬ ਅਲੱਗ-ਅਲੱਗ ਸਟੋਕ ਹੁੰਦੇ ਆ। ਹਾਂ। ਹਾਂਜੀ, ਜਿੱਦਾਂ ਤੁਹਾਨੂੰ ਪਤਾਨਾ ਦਾ ਹੁੰ ਸ ਹ ਕਾਫੀ ਹਾਂ। ਠੀਕ ਹੈ-ਠੀਕ ਹੈ ਬੱਸ ਫਿਰ ਉਸ ਅਕੋਡਿੰਗ ਸਾਰਿਆਂ ਨੂੰ ਮਤਲਬ ਵੰਡਿਆ ਹੋਇਆ ਨੇ। ਅੱਛਾ-ਅੱਛਾ, ਇਹੋ ਵੀ ਗੱਲ ਵਧੀਆ ਵੈਸੇ ਸਹੀ ਗੱਲ ਹੈ। ਅੱਛਾ, ਤੁਸੀਂ ਤੁਹਾਡੇ ਕੋਲ ਟੋਪ ਅੱਛਾ ਹਾਂਜੀੇ ਕੋਲ ਚੇਨਸ ਆ, ਕਿੱਸੇ ਕੋਲ ਰਿੰਗਸ ਆ। ਅੱਛਾ-ਅੱਛਾ-ਅੱਛਾ ਅੱਛਾ, ਮਤਲਬ ਸ਼ੁਰੂ-ਸ਼ੁਰੂ ਤੋਂ ਤੁਹਾਡੇ ਕੋਲ ਇਹੀ ਹੈ। ਕਿ ਚੇਂਜ ਵੀ ਕਰਦੇ ਆ, ਚੇਂਜ ਕਰ ਦਿੰਦੇ ਆ। ਮਰਜੀ ਆਪਣੀ ਹੋਏ, ਮੈਨੂੰ ਤਾਂ ਸਟਾਰਟਿੰਗ ਤੋਂ ਟੋਪ ਅੱਛਾ- ਅੱਛਾ, ਫੇਰ ਇਹ ਹੈ ਕਿ ਥੋੜੀ ਨੌਲੇਜ ਹੋ ਜਾਂਦੀ ਹੈ। ਨਾ ਬੰਦਾ ਜ਼ਿਆਦਾ ਦੇਰ ਜ਼ਿਆਦਾ ਚ ਰਹੇ ਹਾਂ ਚਲੋ ਫੇਰ ਆਪਣੇ ਸੋਕ ਦਾ ਪਤਾ ਹੁੰਦਾ ਨਾ। ਹਾਂ। ਇਹ ਤੇ ਗੱਲ ਹਾਂ। ਨਹੀਂ -ਨਹੀਂ ਸਹੀ, ਬਿਲਕੁਲ ਠੀਕ ਹੈ ਤੇ ਸਹੀ ਸਿਸਟਮ ਨਾਲ ਕੰਮ ਚੱਲਦਾ ਨਾ। ਫ ਮਤਲਬ ਜਿ ਕਸਟਮਰ ਆਂਦੇ। ਅੱਛਾ-ਅੱਛਾ ਤੇ ਜਿਹੜੇ ਫੇਰ ਕਸਟਮਰ ਆਉਂਦੇ ਹੋਣੇ ਨੇ, ਉਹ ਦਾ ਵੀ ਤੁਹਾਨੂੰ ਫਿਰ ਉਹ ਬੈਨੀਫਿਟ ਮਿਲਦਾ ਹੋਏਗਾ। ਜਿਹੜਾ ਤੁਸੀਂ ਸੀਲ ਕਰਦੇ ਹੋਵੋਗੇ। ਤੁਹਾਨੂੰ ਉਹਦੇ ਚੋਂ ਵੀ ਕੁਛ ਮਿਲਦਾ ਤੁਸੀਂ ਜੀਣੀ ਸੇਲ ਕਰਦੇ। ਓਦੇ ਪੁਆਇੰਟ ਮਿਲਦੇ ਹੈਗਾ। ਸੇਲ ਕਰਦੇ ਆ। ਜਿਨੀ ਅਸੀ ਸੇਲ ਕਰਦੇ, ਉਹਦੇ ਸਾਨੂੰ ਮਿਲ ਜਾਂਦੇ ਪਚਵੰਜਾ ਰੁਪਏ ਅੱਛਾ-ਅੱਛਾ ਪਚਵੰਜਾ ਰੁਪਏ, ਹੈ ਤੇ ਥੋੜਾ ਹੀ ਹੈ। ਚਲੋ, ਉਹ ਚਲੋ ਜੋਬ ਹੀ ਹੈ। ਹਾਂ। ਨਹੀਂ, ਚਲੋ ਜੋਬ ਹੈ ਨਾ ਫੇਰ ਚਲੋ ਉਹ ਤਾਂ ਸੈਲਰੀ ਵੀ ਤੁਹਾਨੂੰ ਮਿਲਦੀ ਹੋਏਗੀ। ਚਲੋ ਵਧੀਆ ਹਾਂਜੀ, ਉਹਨਾ ਨੂੰ ਫੇਰ ਸੌ, ਡੇਢ ਸੌ ਅੱਛਾ-ਅੱਛਾ, ਠੀਕ ਹੈ। ਤੇ ਤੁਹਾਡੇ ਮਤਲਬ, ਇੱਥੇ ਇੰਸਟਾਲਮੈਂਟ ਤੇ ਵੀ ਮਿਲ ਜਾਂਦਾ ਏ। ਸਮਾਨ ਇੰਸਟਾਲਮੈਂਟ ਨਹੀਂ ਕਰਦੇ ਹੁਣ, ਕਿਉਂਕਿ ਰੇਟ ਦੀ ਨਾ ਫਲਕ ਬਹੁਤ ਹੁੰਦੀ ਆ। ਘੱ ਬਹੁਤ ਆ ਹਾਂ। ਇਹ ਪਿੱਛੇ ਜੇ ਚੱਲਿਆ ਸੀ ਨਾ। ਵੀ ਕਮ ਬ ਇੰਸਟਾਲਮੈਂਟ ਤੇ ਦੇ ਰਹੇ ਆ। ਗੋਲਡ ਇਹ ਵੀ ਚੱਲ ਰਿਹਾ ਸੀ ਨਾ। ਪੁੱਛੇ ਜੇ ਇੱਕ ਜਾਂ ਉਹ ਜਿਹੜਾ ਕਮੇਟੀ ਟਾਈਪ ਸਮਝ ਲੋਓ, ਵੀ ਜਮਾ ਕਰਾਉਂਦੇ ਆ। ਮਹੀਨੇ ਦੇ ਮਹੀਨੇ ਪੈਸੇ ਜਿਹੜੇ ਉਹ ਵੀ ਤੇ ਚਦੀ ਹਾਂ ਉਹ ਉਹਦਾ ਕੀ ਪ੍ਰੋਸੀਜਰ ਹੈ। ਉਹ ਕਿਸ ਤਰ੍ਹਾਂ
ਉਹ ਸਾਡੇ ਦਾਂ ਫਾਈਵ ਥਾਸੈਂਡ ਤੋਂ ਸਟਾਰਟ ਹੋ ਜਾਂਦੀ ਆ। ਫਾਇਵ ਥੋਸਡ ਟੈਨਥਸ ਤੁਹਾਡੀ ਕੋਲ ਆ। ਤੁਸੀਂ ਕਿੰਨੇ ਦੀ ਕਰਨੀ। ਤੇ ਉਹ ਪਰ ਮੰਥ ਦੇਣੇ ਆ। ਜਿੱਦਾਂ ਪੰਜ ਹਜ਼ਾਰ ਦਾ ਹੋ ਗਿਆ। ਸੱਠ ਹਜ਼ਾਰ ਮਹੀਨੇ ਦਾ ਸਾਲ ਦਾ
ਹਾਂਜੀ-ਹਾਂਜੀ ਤੇ ਦਸ ਹਜ਼ਾਰ ਦਾ ਹੋ ਗਿਆ। ਇੱਕ ਲੱਖ ਵੀਹ ਹਜ਼ਾਰ ਅੱਛਾ ਅਾ। ਫ ਉਹਦੀ ਤੁਸੀਂ ਸਕ ਗਲ ਲੈ ਸਕ ਜਾ ਅਾ ਅਾ ਠੀਕ ਮਤਲਬ ਲਾਸਟ ਚ ਦਿੰਦੇ ਆ ਨਾ। ਉਹ ਫ ਸਾਡੇ ਦ ਇੱਕ ਉਹ ਸਟਮ ਸੀਗਾ ਲੀ। ਉਹ ਕਿਸ ਤਰ੍ਹਾਂ ਸੀ। ਉਹ ਦੱਸ ਹਜਾਰ ਤੋਂ ਸਟਾਰਟ ਸੀ। ਮਤਲਬ ਉਹ ਜਿਦਾਂ ਬਾਰਾਂ ਮਹੀਨੇ ਹੁੰਦੇ ਆ ਨਾ, ਛੇ ਐ ਭਾਈ ਮਿੰਟ ਲਾਂਦੇ ਹਾਂ ਉਦੇ।
ਆਸੀ, ਤੇ ਉਥੇ ਸਲਿਪ ਡਾਲਦੇ ਹਾਂ। ਅਸੀਂ ਕਸਟਮਰ ਦੀ, ਤੇ ਉਹਦੀ ਉਹਦੀ ਨਿਕਲ ਜਾਂਦੀ ਆ। ਜਿੱਦਾਂ ਉਹਨੇ ਪਹਿਲੇ ਮਹੀਨੇ ਦਸ ਹਜ਼ਾਰ ਦੇਤਾ, ਦੂਸਰੇ ਮਹੀਨੇ
ਹਾਂਜੀ। ਦੂਸਰੇ ਮਹੀਨੇ ਈਵੈਂਟ ਕਰਨਾ। ਅੱਛਾ-ਅੱਛਾ ਠੀਕ ਐ, ਤੇ ਅਗਰ ਓਦੀ ਓਸ ਮੀਨੇ ਨਿ ਨਿਕਲਗੀ, ਮਤਲਬ ਛੇ ਚਾਂਸ ਮਿਲਦੇ ਆ, ਪੰਜਾਹ ਬੰਦੇਆਂ ਦਾ ਗਰੁੱਪ ਹੁੰਦਾ ਆ, ਪੰਜਾਹ ਚੋ ਛੇ ਜਨੇਆ ਦੀ ਨਿਕਲ ਜਾਂਦੀ ਐ। ਅੱਛਾ -ਅੱਛਾ ਠੀਕ ਐ, ਹਾਂਜੀ ਤੇ ਓਨਾ ਨੂੰ ਬੇਨੀਫਿਟ ਹੋ ਜਾਂਦਾ, ਜਿਦਾਂ, ਓਨਾਂ ਨੇ ਹੂੰ। ਦਸ ਹਜਾਰ ਦਿੱਤਾ ਓਨਾਂ ਨੂੰ
ਨੱਬੇ ਹਜਾਰ
ਨੱਬੇ ਹਜਾਰ ਦਾ ਬੈਨੀਫਿਟ ਹੋ ਗੇਆ, ਅੱਛਾ ਏਹ ਤੇ ਵਧੀਐ।
ਹਾਂਜੀ ਹਾਂਜੀ। ਓ ਫੇਰ ਆਪਨੀ ਕਿਸਮਤ ਤੇ ਆ।
ਤੇ ਐ। ਹਾਂ ਓ ਤੇ ਹੈ, ਲੱਕੀ ਡਰਾ ਤੇ ਫੇਰ ਲੱਕੀ ਹੋਈ ਹੁੰਦਾ। ਫੇਰ ਲੱ ਕੀ ਜਿਦੀ ਹੋਏਗਾ ਓਨੂੰ ਈ ਮਿਲੇਗਾ ਨਾ। ਹਾਂ, ਚਲੋ ਵਧੀਆ, ਅਸੀ ਏ ਕੈੰਨੇ ਆ ਕੀ ਚਲੋ, ਮਿਡਲ ਕਲਾਸ ਫੈਮਲੀ ਦੇ ਨਿਕਲ ਜਾਵੇ।
ਨਿਕਲਦਾ ਈ ਓਨਾਂ ਦਾ, ਜੇਹੜੇ ਪੈਲਾਂ ਈ ਇੰਨੇ ਹਾਈ ਲੈਵਲ ਦੇ ਆ।
ਹਾਂ ਏ ਤੇ, ਪਾਂਦੇ ਈ ਓ ਲੋਗ ਐ ਨਾ, ਵੈਸੇ ਵੀ। ਦੇਖੇਆ ਜਾਏ ਤੇ ਪਾਂਦੇ ਵੀ ਓਹੀ ਲੋਗ, ਕਿਉਂਕਿ ਰਿਸਕ ਓਹੀ ਲੈਂਦੇ ਆ, ਜਿਨਾਂ ਕੋਲ ਪੈਸਾ ਐ, ਹੂੰ
ਓਨਾਂ ਨੇ ਪਾਈ ਵੀ ਇੱਕ ਮਤਲਬ, ਇੱਕ ਘਰ 'ਚ ਓਨਾਂ ਨੇ ਪੰਜ-ਪੰਜ ਜਨੇਆਂ ਦੇ ਪਾਏ ਹੋਏ। ਫੇ
ਪੰਜ ਜਨੇਆ ਦੇ ਪਾਏ ਹੋਏ। ਹਾਂ, ਬਸ ਫੇਰ ਹਾਂਜੀ- ਹਾਂਜੀ, ਓ ਫੇਰ ਇੱਕ ਤੇ ਨਿਕਲੇਗਾ ਈ ਪੱਕਾ। ਏ ਤੇ ਗੱਲ ਠੀਕ ਐ। ਹੂੰ ਆਹੋ ਫੇਰ, ਬਈ ਪੈਸੇ ਵਾਲੇ ਈ ਰਿਸਕ ਲੈ ਸਕਦੇ, ਆਮ ਬੰਦਾ ਨੀਂ ਲੈ ਸਕਦਾ ਅੱਜ-ਕੱਲ। ਅੱਜ-ਕਲ ਤੇ ਬੜੀ ਮੁਸ਼ਕਲ ਏ। ਹੂੰ, ਲੋਸ ਟੈਕ 'ਚ ਵੀ ਨੀ ਹੈਗਾ ਵੈਸੇ। ਕੋਈ, ਆ, ਨਈ, ਲੋ ਆ ਲੋਸ ਤੇ, ਨਹੀਂ ਹੈਗਾ। ਪਰ ਜਿਨੂੰ ਜਿਦਾ ਨਿਕਲ ਰੇਆ ਓਨੂੰ ਤੇ ਫਾਏਦਾ ਹੈ ਨਾ। ਓਦਾ ਤੇ ਫਾਏਦਾ ਨਾ, ਓਨੂੰ ਤੇ ਬੈਨੀ ਐ ਨਾ, ਲੋਸ ਤੇ ਨੀ ਚਲੋ, ਕਿਸੇ ਦਾ ਵੀ। ਹਾਂ, ਚਲੋ ਵਦੀਐ ਠੀਕ ਐ, ਚਲੋ ਏ ਤੇ ਗੱਲ ਸਈ ਐ ਅੱਜ। ਹੂੰ, ਠੀਕ ਐ। ਤੇ ਤਾਨੂੰ, ਸੋਚੇਆ ਸੀ ਮੈਂ ਕੇਆ ਪੰਜ ਹਜਾਰ ਵਾਲੀ ਪਾ ਲੈਂਨੀ। ਅੱਛਾ-ਅੱਛਾ, ਫੇਰ ਮੈਂ
ਥੋੜਾ ਬਜਟ ਹਿੱਲ ਜਾਂਦੈ। ਏਧਰ- ਓਧਰ, ਤਾਨੂੰ ਪਤਾ
ਆਹ, ਤੇ ਹਰ ਮੀਨੇ ਪੰਜ ਹਜਾਰ ਦੇਨਾ ਪੈਨਾ, ਆਹ, ਓ ਤੇ ਫੇਰ ਦੇਨਾ ਈ ਪੈਨਾ। ਸੈਲਰੀ ਜੂ ਓਸ ਹਸਾਬ ਨਾਲ ਏਨੀ ਕ ਆ। ਹੂੰ। ਥੋੜਾ ਹੋਏ ਨਾ ਚਲੋ ਬੰਦਾ ਤੇ, ਜਾਂ ਦੋ ਜਾਨੇ ਰਲ ਕੇ ਪਾ ਲੋ। ਨਿਕਲੇ ਤੇ ਅੱਧਾ-ਅੱਧਾ, ਹਾਂਜੀ ਏ ਤੇ ਹੋ ਸਕਦਾ ਆ। ਹਾਂ ਓਹੀ ਨਾ, ਪਰ ਪੰਜ ਹਜ਼ਾਰ ਵਾਲੀ 'ਚ ਏਦਾਂ ਨਾ ਕਿ ਲੱਕੀ ਡਰੋ ਨੀਂ ਹੈਗਾ, ਅੱਛਾ -ਅੱਛਾ। ਓ ਫਿਰ ਲਾਸਟ 'ਚ ਤੇ, ਫੇਰ ਇਨਸੋਲਮੈਂਟ ਈ ਪੱਕੀ ਹੋਈ। ਅੱਛਾ-ਅੱਛਾ ਹਾਂ ਤੇ ਚਲੋ, ਜਿਵੇਂ ਤੁਸੀ ਓਨਾਂ ਦੇ ਓ ਵੋ ਵਰਕਰ ਕੇਹ ਲਓ ਜਾਂ ਕੁਛ ਵੀ ਤੇ ਤੁਆਡੇ ਨਾਲ ਕੁਛ ਨੀ ਓ ਕੰਸ਼ੈਸਨ ਵਗੈਰਾ ਕਰਨਗੇ, ਜਾਂ ਤੁਆਡੇ ਨਾਲ ਛੋਟਾਂ ਵੀ ਤੇ ਕਰ ਸਕਦੇ, ਜੇ ਤੁਸੀਂ ਕਵੋ ਤੇ
ਓ ਤਾਂ ਕਰ ਲੈਂਦੇ ਮਾੜੀ-ਮੋਟੀ, ਜਿੱਦਾਂ ਆਪਨੇ ਓਨਾਂ ਦੇ ਪਰਾਨੇ ਕਸਟਮਰ ਵੀ ਹੁੰਦੇ ਐ ਨਾ ਓ ਜਿੱਦਾਂ ਓਨਾ ਨੂੰ ਕਰਦੇ, ਸਾਨੂੰ ਵੀ ਓਨੀ ਕ ਈ ਕਰ ਦੇਂਦੇ।
ਅੱਛਾ -ਅੱਛਾ। ਚਲੋ ਵਧੀਐ ਤੇ ਫੇਰ ਤਾਨੂੰ ਮਤਲਬ ਫੈਸਟੀਵਲ ਵਗੈਰਾ ਤੇ, ਗਿਫਟ ਵਗੈਰਾ ਵੀ ਦਿੰਦੇ ਹੋਨਗੇ। ਕੋਈ ਪਾਰਟੀ- ਵਾਰਟੀਆਂ ਮਿਲਦੀਆਂ। ਪਾਰਟੀ-ਵੁਟੀ ਕਰਦੇ ਆ ਕੋਈ, ਹਾਂਜੀ-ਹਾਂਜੀ।
ਸਾਲ ਦੀ ਏਨਾਂ ਨੇ ਪਾਰਟੀ ਕੀਤੀ ਸੀ, ਨਵਾਂ ਸ਼ੋਅ- ਰੂਮ ਖੁੱਲੇਆ ਸੀਗਾ ਨਾ। ਓਦੋਂ ਸਾਰੇਆਂ ਨੂੰ ਗਿਫਟ ਦਿੱਤੇ ਸੀਗੇ। ਤੇ, ਓਦਾਂ ਵੀ ਹਰ ਦੀਵਾਲੀ ਤੇ ਸੈਲਰੀ
ਤੇ ਸੈਲਰੀ ਵੀ ਇਨਕਰੀਜ਼ ਕਰ ਦੇਂਦੇ ਆ। ਤੇ ਬੋਨਸ ਵੀ ਦੇ ਦੇਂਦੇ। ਚਲੋ ਵਧੀਐ। ਮਤਲਬ ਸਈ ਸੈਟਿਸਫਾਏਡ ਓ ਨਾ ਤੁਸੀਂ ਆਪਨੀ ਓਥੇ, ਹਾਂਜੀ- ਹਾਂਜੀ, ਬਿਲਕੁਲ। ਹਾਂ, ਬਸ ਓਹੀ ਨਾਂ ਸੈਟੀਸਫੈਕਸ਼ਨ ਹੋਨੀ, ਨੀਂ ਵਧੀਆ ਐ ਫੈਮਲੀ ਦੀ ਤਰਾਂ ਰੈਂਦੇ ਆ, ਓਨਰ ਵੀ ਵਧੀਐ, ਚੰਗੇ ਆ। ਅੱਛਾ ਅੱਛਾ, ਚਲੋ ਵਧੀਆ ਠੀਕ। ਓਹੋ ਈ ਨਾ ਓਥੇ ਫੇਰ ਬੰਦਾ ਖੁਸ਼ ਹੋ ਕੇ ਕੰਮ ਵੀ ਓਥੇ ਈ ਹੁੰਦੈ। ਜਿੱਥੇ ਸਹੀ ਕ ਹੋਏ ਬੰਦੇ। ਹੂੰ, ਜਿੱਥੇ ਹੋਏ ਖੜੂਸ ਜੇ ਹੋਣ ਨਾ ਓਨਾ ਫੇਰ ਓਥੇ ਕੰਮ ਕਰਨ ਨੂੰ ਦਿਲ ਵੀ ਨੀ ਕਰਦਾ। ਦਾ, ਏਹ ਤਾਂ ਐ, ਤੇ ਫੇਰ ਮਤ ਹਾਂ, ਟਾਈਮ ਜੈਦਾ।
ਕੰਫਰਟੇਬਲ ਤਾਂ ਹੈ ਗੇ।
ਹਾਂ, ਓਹ ਤੇ ਗੱਲ ਠੀਕ ਏ। ਹਾਂ, ਨਾਲੇ ਇੱਕ ਜਗਾਂ ਤੇ ਹਾਂ, ਨਾਲੇ ਇੱਕ ਜਗਾਂ ਤੇ ਬੈਠੇ ਰੇ ਕੋਈ ਦਿਕ ਦਿੱਕਤ ਨੀ ਕੋਈ ਏਨਾ ਤੇ ਹੈ ਨੀ ਐ ਬਈ ਕੋਈ ਕੰਮ ਦੂਸਰਾ ਕਰਨੈ। ਤੇ ਮਤਲਬ ਤੁਆਡੇ ਕੋਲ ਡੇਲੀ ਕਸਟਮਰ ਆ ਜਾਂਦੈ ਓੰਝ ਕੋਈ ਨਾ ਕੋਈ?
ਹਾਂਜੀ ਹਾਂਜੀ, ਆਂਦੇ ਆ ਕਸਟਮਰ ਤਾਂ ਜਿੱਦਾਂ ਪੈਲਾਂ ਓਫ ਹੋ ਗਿਆ ਸੀ ਥੋੜਾ ਜਾ ਮਤਲਬ
ਹਾਂ, ਮਈ ਦੀ ਐਂਡ ਚ ਅੱਛਾ ਥੋੜਾ ਚੱਲਦਾ ਘੱਟ ਈ ਐ ਕੰਮ‌‌। ਅੱਛਾ ਅੱਛਾ, ਹੁਣ ਤਾਂ ਆਂਦੇ ਰੈੰਦੇ ਕਸਟਮਰ। ਹਾਂ, ਚਲੋ ਵਧੀਆ ਓਹੋ ਹੀ ਨਾ, ਹੂੰ ਆਹ ਹੁਣ ਵੀ ਮਤਲਬ ਫੈਸ ਟੀਵਲ ਤੇ ਵੀ ਤੁਆਡੇ ਕੋਲ ਆਂਦੇ ਹੋਣਗੇ, ਜਿਵੇਂ ਰੱਖੜੀ ਆ ਗਈ। ਕੁਛ ਇਸ ਤਰ੍ਹਾਂ ਦੇ ਫੈਸਟੀਵਲ ਆ ਗਏ ਲੋਕ ਕੀ ਫੇਰ ਗਿਫਟ ਵਗੈਰਾ ਵੀ ਦਿੰਦੇ ਐ ਨਾ ਆਪਸ ਚ ਭੈਣਾਂ ਨੂੰ ਕੈ ਲੋ। ਹਾਂਜੀ ਹਾਂਜੀ, ਹਾਂ, ਵਿਆਵਾਂ ਚ ਜੈਦਾ ਹੁੰਦੈ ਜਾਂ ਸੀਜਨ, ਹੂੰ।
ਹਾਂਜੀ, ਹਾਂਜ
ਚਲੋ ਹਾਂ, ਵਧੀਐ ਜੀ ਵਧੀਐ। ਠੀਕ ਐ, ਚਲੋ ਵਧ ਵਧੀਆ ਤੁਆਡਾ ਕੰਮ ਵਧੀਆ ਠੀਕ ਹੈ। ਹੋਰ ਵਧੀਆ, ਬਸ ਠੀਕ ਐ। ਹੋਰ ਕਰਨਾ ਤੁਸੀਂ ਫੋਨ ਫੇਰ ਹੈ‌। ਹਾਂਜੀ ਹਾਂ, ਠੀਕ। ਠੀਕ ਐ ਜੀ, ਸਤ ਸ਼੍ਰੀ ਕਾਲ ਜੀ। ਬੌਤ-ਬੌਤ ਧੰਨਵਾਦ, ਸਤ ਸ਼੍ਰੀ ਕਾਲ ਹਾਂਜੀ।